ਕੀ ਹਾਲ ਜੇ, ਹੈਲੋ ਸਰ ਕੀ ਹਾਲ ਜੇ।
ਵਧੀਆ- ਵਧੀਆ ਜੀ ਤੁਸੀਂ ਸੁਣਾਓ?
ਬਸ ਵਧੀਆ, ਹਾਂਜੀ। ਵਧੀਆ ਵਾ ਜੀ ਸੁਣਾਓ ਘਰ ਬਾਰ ਠੀਕ ਐ। ਅਜ ਠੀਕ ਐ ਸਾਰਾ ਕੁਛ? ਅਜ ਮੈਂ ਕਿਹਾ ਤੁਹਾਡੇ ਨਾ ਕੋਈ ਟੋਪਿਕ ਛੇੜਦੇ ਆਂ।
ਤੁਹਾਡਾ ਸਮਾਨ ਠੀਕ ਐ -ਤਾਡਾ ਸਮਾਨ ਠੀਕ ਐ ਸਾਰਾ?
ਅਂਕਲ ਜੀ।
ਤੁਹਾਡਾ ਸਮਾਨ ਠੀਕ ਐ ਸਾਰਾ?
ਹਾਂਜੀ- ਹਾਂਜੀ ਸ ਠੀਕ ਐ ਸਾਰਾ ਕੁਛ। ਹਾਂਜੀ- ਹਾਂਜੀ, ਹਾਂਜੀ- ਹਾਂਜੀ।
ਹਾਂਜੀ- ਹਾਂਜੀ।
ਮੈਂ ਤਾਂ ਐ ਗੱਲ ਕਰਨੀ ਮਾੜਾ ਜਾ ਚੀ ਮਾੜਾ ਉਚੀ ਬੋਲੋ।
ਅੱਛਾ ਜੀ ਹਾਂਜੀ- ਹਾਂਜੀ ਫੇਰ ਅੱਜ ਕੱਲ ਸਾਨੂੰ ਜਿੰਮ ਕਰਨੀ ਚਾਹੀਦੀ ਐ ਅਪਣੀ ਬੋਡੀ ਫਿਟ ਰੱਖਣ ਵਾਸ ਤੇ, ਤੇ ਅਪਣਾ ਸਟੈਮਨਾ ਬਣਾਣ ਆਸਤੇ ਤੇ ਨਾਲ- ਨਾਲ ਕੋਈ ਬਮਾਰੀਆਂ- ਬਮੂਰੀਆਂ ਨਾ ਲਗ ਗੇ ਅੱਜ ਕੱਲ ਬੋਤ ਜ਼ਿਆਦਾ ਬਿਮਾਰੀਆਂ ਫੈਲ ਰਿਆਂ। ਤੁਸੀਂ ਦੇਖਿਆ ਹੋਣਾ ਨਾ ਜੀ ਬੋਤ ਜ਼ਿਆਦਾ ਬਿਮਾਰੀਆਂ ਫੈਲਦੀਆਂ ਨੇ। ਤੁਸੀਂ ਵੇਖ ਲੋ ਅੱਜ ਕੱਲ ਏ ਸੀ ਨੇ ਬੋਤ ਬੁਰਾ ਹਾਲ ਕਰਤਾ ਬੰਦਿਆਂ ਦਾ। ਏਸੀ ਨੇ ਬੋਤ ਏਸੀ ਨੇ ਬੋਤ ਬੂਰਾ ਹਾਲ ਕਰਤਾ ਹੈ ਕਿਉਂਕਿ ਸਾਡਾ ਪਸੀਨਾ ਸਾਡਾ ਕਿ ਸਾਰਾ ਆਪਣਾ ਪਸੀਨਾ ਖਿੱਚ ਲੈਂਦਾ ਉਹ ਹੋਰ ਵੀ ਬੋਤ ਚੀਜ਼ਾਂ ਹੈਗੀਆਂ ਹੁੱਣ ਤੁਸੀਂ ਵੇਖਿਆ ਹੋਣਾ ਪਸੀਨਾ ਸਾਡਾ ਪਸੀਨਾ ਨਹੀਂ ਨਿਕਲਿਆ ਜਾਣਾ ਜਦੋਂ ਫੇਰ- ਫੇਰ ਸਾਨੂੰ ਬ- ਬ ਬਿਮਾਰੀਆਂ ਹੋਣੀਆਂ ਹੋਣੀਆਂ ਨੇ ਸ਼ੂਗਰ ਵਗੈਰਾ ਕੁਛ ਪਸੀਨਾ ਹੀ ਨਹੀਂ। ਪਸੀਨੇ ਖਿੱਚੀ ਜਾਰਾ ਸਾਡਾ ਪਾਣੀ ਖਿੱਚੀ ਜਾਰੇਆ ਸਾਰਾ ਏ ਸੀ ਬਿਮਾਰ ਤਾਂ ਹੋਵਾਂਗੇ ਦੂਜ ਜਿੰਮ ਦੇ ਬਾਰੇ ਗੱਲ ਕਰ ਰਹੇ ਹੋ ਆਪਣੀ ਬੋਡੀ ਨੂੰ ਫਿਟ ਰੱਖਣ ਵਾਸਤੇ ਜਾਂ ਬੋਡੀ ਨੂੰ ਮੈਨਟੇਨ ਰੱਖਣ ਵਾਸਤੇ ਕੋਈ ਬਿਮਾਰੀਆਂ ਨਾ ਲੱਗੇ ਸਾਨੂੰ।
ਹਾਂਜੀ- ਹਾਂਜੀ ਬਿਲਕੁਲ ਸਹੀ। ਹਾਂਜੀ- ਹਾਂਜੀ ਬਿਲਕੁਲ ਸਹੀ ਗੱਲ ਸਾਨੂੰ ਹੁਣ ਅੱਜ ਕੱਲ ਤੇ ਅੱਜ ਕੱਲ ਦੇ ਬਾਈ ਜਿੰਮ ਚ ਲੱਗੇ ਹੋਏ ਹੈ ਉੱਥੇ ਹੀ ਬੰਦਾ ਸਾਨੂੰ ਕਰ।
ਹਾਂਜੀ ਉਹ ਚਲੋ ਜਿੰਮ ਦੇ ਏਸੀ ਵਧੀਆ ਨੇ ਉਹਦੇ ਵਧੀਆ ਨੇ ਬਾਈ ਬੜਾ ਜ਼ਿਆਦਾ ਪਸੀਨਾ ਆੰਦਾ ਐ। ਕਿਉਂਕਿ ਅੱਜ ਕੱਲ ਗਰਮੀ ਹੈਗੀ ਨਾ ਬੋਤ ਜ਼ਿਆਦਾ ਗਰਮੀ ਚ ਬੱਚਿਆਂ ਦਾ ਪਸੀਨਾ ਸੀਨਾ। ਜਿੰਨਾ ਜ਼ਿਆਦਾ ਪਸੀਨਾ ਆਏਗਾ ਉਨਾ ਫੇਰ ਵੇਟ ਬੜਾ ਘੱਟ ਹੋ ਜਾਂਦਾ।
ਨਾਲੇ- ਨਾਲੇ ਖੂਨ ਪਸੀਨਾ ਏਕ ਹੋਤਾ ਐ ਨਾ।
ਮੈਂ ਜਾਂਦਾ ਸੀ ਨਾ ਭਾਜੀ ਮੈਂ ਜਿੰਮ ਜਾਂਦਾ ਸੀ ਮੇਰੇ ਜਿੰਮ ਵਿੱਚ ਏਸੀ ਨਹੀਂ ਹੈਗੇ ਸੀ ਘੱਟੋ- ਘੱਟ ਮੇਰਾ ਇੱਕ ਕਿੱਲੋ ਇੱਕ ਕਿੱਲੋ ਦੇ ਵਜ਼ਨ ਤੇ ਫ਼ਰਕ ਪੈ ਗਿਆ ਸੀ ਘੱਟੋ ਘੱਟ। ਮੈਂ ਜਿਮ ਚ ਬੜਾ ਪਸੀਨਾ ਆਉਂਦਾ ਸੀ ਕਿਉਂਕਿ ਧੁੱਪ ਹੁੰਦੀ ਬੋਤ ਜ਼ਿਆਦਾ ਗਰਮੀ ਹੁੰਦੀ ਮੈਂ ਜਾਂ
ਮੈਂ ਤਾਂ ਭਾਜੀ ਮੈਂ ਘਰ ਹੀ ਡੰਬਲ ਵਗੈਰਾ ਰੱਖੇ ਆ ਆਪਣਾ ਥੋੜਾ ਬਹੁਤਾ ਕਸਰਤ ਕਰਨ ਨੂੰ।
ਵਧੀਆ ਹੈਗੀ ਹੈ ਪਹਿਲੇ ਪੁਰਾ ਪੁਰਾਣੇ ਜ਼ਮਾਨੇ ਚ ਪੁਰਾਣੇ ਜ਼ਮਾਨੇ-
ਲੋਕੀ- ਲੋਕੀ ਪੱਥਰ ਦੇ ਵੇਟ ਬਣਾਉਂਦੇ ਪੱਥਰ ਦੇ ਵੇਟ ਬਣਾਉਂਦੇ ਸੀ।
ਹਾਂਜੀ ਦੇ ਦੇਸੀ ਬ ਦੇ ਦੇਸੀ ਕੰਮ ਕਰਦੇ ਸਾਰਾ ਹਲੇ ਵੀ ਹੈਗੀ ਕਈ ਹਾਂਜੀ ਉਹ ਭੱਜਣ ਵਾਲੇ ਹੁੰਦੇ ਹੋਰ ਉਹ ਹੁੰਦੇ ਸੀ ਕਿ ਨਾਮ ਐ। ਤੇ ਹੁਣ ਤੁਸੀਂ ਹੋ ਅੱਜ ਕੱਲ ਹੋ ਜਾਓਗੇ ਨਾ ਭਲਵਾਨੀ ਜਗਾ ਤੇ ਉਥੇ ਬੋਤ ਜ਼ਿਆਦਾ ਵਧੀਆ ਕਰਵਾਉਂਦੇ ਨੇ ਜਿਮ। ਉਹਥੇ ਪੁਰਾਣੀ ਤਰਾਂ ਦੀ ਜਿੰਮ ਹੁੰਦੀ ਹੈ ਪਲਵਾਨੀ ਕਰਨ ਵਾਲੀ ਜਗਾ ਤੇ।
ਸਾਡੇ- ਸਾਡੇ ਨਾਲ ਪੁਰਾਣੇ ਜਮਾਨੇ ਦੇ ਘਰੇ ਸਾਡੇ ਨਾਲ ਪੁਰਾਣੇ ਜ਼ਮਾਨੇ ਦੇ ਘਰੇ ਡੰਬਲ ਪਿਆ ਵਾ। ਲੋਹੇ ਦੀ ਰਾੱਡੜ ਪਈ ਆ ਸੈਡ ਦੇ ਪੱਥਰਾਂ ਦੇ ਪਲੇਟਾਂ ਪਈਆਂ ਹੋਈਆਂ।
ਪਹਿਲਾਂ ਤੁਸੀਂ ਜਿੰਮ ਜਾਓ ਜਿੰਮ ਜਾਓ ਗਏ ਤੁਸੀਂ ਹੁਣ ਆਪਣੀ ਬੋਡੀ ਬਣਾਉਣੇ ਜਿੰਮ ਜਾਓਗੇ ਤੇ ਜਿੰਮ ਦਾ ਜਿੰਮ ਦਾ ਨਸ਼ਾ ਹੋ ਰਿਹਾ ਤੁਹਾਨੂੰ। ਹੈ ਨਾ ਜੀ, ਹੁਣ ਜਿੰਮ ਦਾ ਨਸ਼ਾ ਹੋ ਜਾਂਦਾ ਆਪਣਾ ਰੋਜ਼ ਜਾਂਦੇ ਹੋ ਆਪਣਾ ਓੁਠ ਜਾਂਦੇ ਹੋ, ਸਭ ਕੁਛ ਆਪਣਾ
ਵਗੈਰਾ ਕੀ ਰੱਖਿਆ ਵਾ, ਜਿੰਮ ਦਾ ਨਸ਼ਾ ਵਧੀਆ ਸਭ ਤੋਂ ਵਧੀਆ।
ਹਾਂਜੀ ਹੁਣ ਤੁਸੀਂ ਆਪਣੀ ਬੋਡੀ ਵੱਲ ਧਿਆਨ ਰੱਖੋਗੇ ਵਧੀਆ ਵਧੀਆ ਆਪਣੀ ਡਾਇਟ ਡੁਇਟ ਖਾਓਗੇ ਨਾ ਜੇ ਹੁਣ ਤੁਸੀਂ ਤੁਸੀਂ ਅੱਜ ਕੱਲ ਵੇਖਿਆ ਹੋਣਾ ਬੰਦੇ ਕਰਟੀਨ ਵਗੈਰਾ ਖਾਂਦੇ ਨੇ, ਚਲੋ ਇਹਦੀ ਜਗ੍ਹਾ ਕਰਟੀਨ ਵ ਕਰਟੀਨ ਨੂੰ ਖਾਣਾ ਚਾਹੀਦਾ ਵਧੀਆ ਹੈਗਾ ਕਿਉਂਕਿ ਸਾਡੀ ਸਟਰੈਂਥ ਤੇ ਜਲਦੀ ਵਧਾ ਦਿੰਦਾ ਤੇ ਮਸਲ ਦਾ ਸਾਈਜ਼ ਗੇਨ ਜਲਦੀ ਕਰ ਦਿੰਦਾ ਹੈ ਨਾ ਜੀ?
ਕਈ ਇਹ ਚੀਜ਼ਾਂ 'ਚ ਭਰੋਸਾ ਨਹੀਂ ਕਰਦੇ।
ਹਾਂਜੀ- ਹਾਂਜੀ ਹਾਂ ਕਈ ਬੰਦੇ ਭਰੋਸਾ ਨਹੀਂ ਕਰਦੇ ਮੇਰੇ ਹਾਂ ਸਹੀ ਗੱਲ ਹੈ, ਅੱਜ ਕਈ, ਕਈ ਕਹਿੰਦੇ ਨੇ ਕਿਡਨੀ ਕਿਡਨੀ ਖ਼ਰਾਬ ਹੋ ਜਾਂਦੀ ਕਿ ਕਹਿੰਦੇ ਨੇ, ਪਰ ਕੁਛ ਨਹੀਂ ਹੈਗਾ ਭਾਜੀ ਇਹ ਤੇ ਸਿਰਫ਼ ਸਟਰੈਂਥ ਦਾ ਹੁੰਦਾ ਸਾਡੀ। ਸਾਈਡ ਇਫੈਕਟ ਕੀ ਹੁੰਦਾ, ਜਿਹਨਾਂ ਨੂੰ ਪਹਿਲੇ ਪੇਟ ਦੀ ਬਿਮਾਰੀਆਂ ਹੁੰਦੀਆਂ ਉਹਨੂੰ ਹੁੰਦਾ। ਇਨਫੈਕਸ਼ਨ ਇਫੁਕਸ਼ਨ ਹੋਏ ਜਿਹਨੂੰ ਜਿਹਨੂੰ- ਜਿਹਨੂੰ ਇਨਫੈਕਸ਼ਨ ਹੋਏ, ਉਹਨੂੰ ਹੁੰਦਾ, ਐਵੇਂ ਨਹੀਂ ਹੁੰਦਾ।
ਤਰੀਕੇ ਨਾਲ ਨਹੀਂ ਖਾਂਦੇ, ਕਈ ਵੇਖ ਕੇ ਤੇ ਬਸ ਖਾਂਦੇ ਰਹਿੰਦੇ, ਇੱਕ ਤੇ ਹੁੰਦਾ ਤਰੀਕਾ ਖਾਨ ਦਾ।
ਇੱਕ ਹੁੰਦਾ ਪ੍ਰੀ ਵ, ਹਾਂਜੀ- ਹਾਂਜੀ ਇੱਕ ਹੁੰਦਾ ਪ੍ਰੀ ਹੁੰਦਾ, ਇੱਕ ਪੋਸਟ ਹੁੰਦਾ। ਮਤਲਬ ਜਿੰਮ ਜਾਣ ਤੋਂ ਪਹਿਲੇ, ਇੱਕ ਬੰਦਾ ਜਿੰਮ ਜਾਣ ਤੋਂ ਬਾਅਦ, ਦੋਵੇਂ ਤਰੀਕੇ ਨਾਲ ਹੁੰਦਾ ਬੰਦੇ, ਅੱਜ- ਕੱਲ ਤੇ ਕੋਈਓਵਰ ਲੋੋਡ ਹੀ ਕਰ ਲੈਂਦੇ ਤਿੰਨੋ ਅੱਜ- ਕੱਲ ਦੇ ਤਿੰਨ- ਤਿੰਨ ਚਾਰ- ਚਾਰ ਚਮਚੇ ਖਾ ਲੈਂਦੇ ਬੰਦੇ ਘੱਟੋ- ਘੱਟ ਦਸ ਗ੍ਰਾਮ ਕਰਟੀਨ ਇੱਕ ਵਾਰੀ 'ਚ। ਉਹਨੂੰ ਕਹਿੰਦੇ ਨੇ ਲੋਡਿੰਗ- ਲੋਡਿੰਗ ਕਰਟੀਨ ਨਹੀਂ- ਨਹੀਂ ਗ਼ਲਤ ਗੱਲ ਨਹੀਂ ਭਾਅ ਜੀ। ਭਾਅ ਜੀ ਉਹਨਾਂ, ਉਹਨਾਂ ਨੂੰ ਆਪਣਾ ਪਤਾ ਵੀ ਨਾ ਕਿ ਆਪਾਂ ਸਟਰੈਂਥ ਇੰਨੀ ਪਹੁੰਚਾ ਲਾਂਗੇ। ਪਾ ਉਹਨਾਂ ਨੂੰ ਜਿੰਨਾ ਪਾਨੀ ਪੀਊਗਾ ਉਨਾ ਵਧੀਆ ਕਿਉਂਕਿ ਪਾਣੀ, ਪਾਣੀ ਦਾ ਟੈਂਕਰ ਬਣਨਾ ਚਾਹੀਦਾ। ਪਹਿਲੇ ਵੈਸੇ ਗੱਲ ਗਰਮੀ 'ਚ ਜ਼ਿਆਦਾ ਖਾ, ਗਰਮੀ ਚਕਾਓ ਪਹਿਲੇ ਸਟਾਰਟਿੰਗ ਸਟਾਰਟਿੰਗ ਗਰਮੀ ਚਕਾਓ ਰੂਟੀਨ ਦੀ ਗਰਮੀ ਤੁਸੀਂ, ਗਰਮੀ ਤੁਸੀਂ ਕਰੋਗੇ ਤੁਹਾਨੂੰ ਉਹ ਫੈਦਾ ਹੋਏਗਾ ਬਹੁਤ ਜ਼ਿਆਦਾ।
ਨਾਲੇ ਹੁਣ ਜਿਹੜੇ ਕਈ ਹੈਗੇ ਖਾਂਦੇ ਪਰ ਪਿੱਛੋਂ ਪਾਣੀ ਨੀ ਪੀਂਦੇ ਤਾਂ ਕਰਕੇ ਉਹਨਾਂ ਦੇ।
ਲਗ।
ਐ ਜੰਮ ਜੰਮ ਜਾਣਾ ‌।
ਹਾਂਜੀ- ਹਾਂਜੀ, ਹਾਂਜੀ ਸਹੀ ਗੱਲ ਹੈ। ਹਾਂਜੀ- ਹਾਂਜੀ ਸਹੀ ਗੱਲ ਹੈ, ਹਾਂਜੀਂ ਤੁਸੀਂ ਜਿੰਮ ਜਾਉਗੇ ਹੁਣ ਇਸ ਕਰਕੇ। ਤਾਂ ਕੀ। ਹਾਂਜੀ ਗੇਨਰ ਗੂਨੇਰ ਖਾਓਗੇ, ਹਾਂਜੀ ਅੱਜ- ਕੱਲ ਬੰਦੇ ਗੇਨਰ ਪ੍ਰੋਟੀਨ- ਪ੍ਰੋਟੀਨ ਪੂਰਾ ਨੀ ਹੁੰਦਾ ਨਾ। ਜਿੰਮ ਵਾਸਤੇ ਪ੍ਰੋਟੀਨ, ਜਿੰਮ ਵਾਸਤੇ ਪ੍ਰੋਟੀਨ ਨਹੀਂ ਪੂਰਾ ਹੁੰਦਾ ਨਾ, ਜਿੰਮ ਦਾ ਪ੍ਰੋ। ਪ੍ਰੋਟੀਨ ਨੀ ਪੂਰਾ ਹੁੰਦਾ ਪਿਆ ਆਪਣਾ ਫੇਰ ਆਪਣਾ ਪ੍ਰੋਟੀਨ ਪ੍ਰੋਟੀਨ ਵੀ ਲੈਂਦੇ ਨੇ ਜਾਂ ਫਿਰ ਪ੍ਰੋਟੀਨ ਵਗੈਰਾ ਲੈਂਦੇ ਨਾ ਬੰਦੇ ਅੱਜ- ਕੱਲ। ਤੁਸੀਂ ਵੇਖਿਆ ਹੋਣਾ, ਇਹ ਪ੍ਰੋਟੀਨ ਵਗੈਰਾ ਸਭ ਕੁਛ ਲੈਣ ਦੀ ਕੋਸ਼ਿਸ਼ ਕਰਦੇ ਨੇ। ਪਰ ਅੱਜ- ਕੱਲ ਦੇ ਬੰਦੇ।
ਪਾਪਾ ਸਭ ਤੋਂ ਵਧੀਆ ਪਤਾ ਬੰਦਾ ਨੈਚੁਰਲ ਬਣਾਵੇ ਬੋਡੀ ਐਵੇਂ।
ਭਾਅ ਜੀ ਨੈਚੁਰਲ ਨਹੀਂ ਪੂਰਾ ਹੁੰਦਾ, ਕਿਉਂਕਿ ਸਾਨੂੰ ਜਿੰਨੇ ਵੀ ਜਿੰਨਾ ਸਾਡਾ ਵੇਟ ਜਿੰਨਾ ਜ਼ਿਆਦਾ ਵੇਟ ਨਾ। ਉਹਨਾਂ ਸਾਨੂੰ ਪ੍ਰੋਟੀਨ ਲੈਣਾ ਹੁੰਦਾ ਵੇ, ਤੁਸੀਂ ਲੈਂਥ ਤੁਸੀਂ ਉਹ ਲਓ ਕਿਵੇਂ ਲੈ ਲਓ ਪ੍ਰੋਟੀਨ। ਚਲੋ ਤੁਸੀਂ ਹੁਣ, ਵੀਹ ਗ੍ਰਾਮ ਤੁਸੀਂ ਉੱਥੋਂ ਲੈ ਲਿਆ। ਪਨੀਰ, ਪਨੀਰ ਤੋਂ ਲੈ ਲਿਆ ਹਨਾ ਜੀ ਹੋਰ ਵੀਹ ਗਰਾਮ ਤੁਸੀਂ ਲਾ ਲਓ ਸੋਇਆ
ਐਹ ਚਿਕਨ 'ਚ ਹੁੰਦਾ ਨਕਲੀ ਹੁੰਦਾ ਭਾਅ ਜੀ।
ਭਾਜੀ ਜਿਹੜੇ ਬੰਦੇ ਨਹੀਂ ਖਾਂਦੇ ਉਹਨਾਂ ਸਿਰ ਤੇ ਜਿਹੜੇ ਬੰਦੇ ਨਹੀਂ ਖਾਂਦੇ ਨਾ।
ਹੂੰ ਉਹਨਾਂ ਦਾ ਤੇ ਬਈ ਹੈਗਾ ਵਾ ਉਹ ਉਹ ਇੱਕ ਕਰਟੀਨ ਹੈਗਾ ਵਾ
ਉਹਨਾਂ ਚੋ ਪ੍ਰੋਟੀਨ ਫਿਰ ਉਹਨਾਂ ਨੂੰ ਪ੍ਰੋਟੀਨ ਲੈਣਾ ਹੀ ਪੈਂਦਾ ਐ
ਉਹਨੂੰ ਲੈਣਾ ਪੈਂਦਾ ਐ
ਹੁਣ ਤੁਸੀਂ ਵੇਖੋ ਉਹ ਲੈ ਲਿਆ ਹੁਣ ਤੁਸੀਂ ਸੋਇਆਬੀਨ ਖਾ ਸਕਦੇ ਓ ਸੋਸ ਅੰਡੇ ਵੀ ਨਹੀਂ ਅੱਜ ਕੱਲ ਤੇ ਅਸਲੀ ਈਜ ਅੱਜ ਕੱਲ ਤੇ ਭਾਅ ਜੀ ਅੱਜ ਕੱਲ ਅਸਲੀ ਅਸਲੀ ਸਮਾਨ ਤੇ ਕੋਈ ਆਂਦਾ ਨੀ ਪੀ ਪੀਨਟ ਬਟਰ ਪੀਨਟ ਬਟਰ ਸਾਰਾ ਓਏਲਾ ਹੁੰਦਾ ਭਾਅ ਜੀ ਅਤੇ ਉਹ ਕੀ ਗੰਦ ਮੰਦ ਅਤੇ ਖਾਣੀ ਤੇ ਗਿਰੀਆ ਖਾਓ ਆਪਣੀਆਂ ਵਧੀਆ
ਹਾਂਜੀ ਹਾਂਜੀ ਉਹ ਬਸ
ਉਹ ਤੇਲ ਤੇਲ ਈ ਐ ਬੱਕ ਬੱਕਾ ਲੱਗਦਾ ਮੈਨੂੰ ਵੀ ਇਹ ਸੁਵਾਦ ਨੀ ਹੈਗਾ ਬਹ ਗਿਰੀਆਂ ਖਾਓ ਹਾਂਜੀ ਆਪਣਾ ਵਧੀਆ ਜੀ ਡਾਇਟ ਖਾਓ ਹੂੰ ਅੱਜ ਕੱਲ੍ਹ ਹੁਣ ਤੁਸੀਂ ਗੇਨਰ ਦੀ ਗੱਲ ਕਰ ਰਿਹਾ ਹੁਣ ਤੇਨੂੰ ਮੈਂ ਦੱਸੀ ਈ ਗੇਨਰ ਦੀ ਗੱਲ ਕਹਿ ਰਿਹਾ ਸੀ ਜਿਵੇਂ ਹੁਣ ਗੇਨਰ ਖਾਓ ਆਪਣਾ ਆ ਵਧੀਆ ਜਿਆ ਹੁ ਜਿੰਨੇ ਆਪਣਾ ਗੇਨਰ ਗੁਨਰ ਖਾਣਾ ਹੋਏ ਵਧੀਆ
ਜਿੰਮ ਜਾਓ ਪ੍ਰੋਟੀਨ ਉਹ ਖਾਓ ਮਤਲਬ
ਆਪਣਾ ਵਧੀਆ ਆਪਣਾ ਪ੍ਰੋਟੀਨ ਪੂਰਾ ਕਰੋ ਹਾਂਜੀ ਜਿਵੇਂ ਹੁਣ ਵੇਸ ਬੇਸਨ ਪੂੜੇ ਜੇ ਖਾਓ
ਹੂੰ ਜਿੱਦਾਂ ਅਹੀ ਹੁਣ ਨੋਨ ਵੈਜ ਆਹੀ ਹੁਣ ਜਿੱਦਾਂ ਜਿੰਮ ਜਾਣਾ ਜਿੰਮੋਂ ਆ ਕੇ ਫੇਰ ਆਪਾਂ ਖਾਣੇ ਆਂਡੇ ਜਾਂ ਚਿਕਨ ਦੇ ਬਹੁਤ ਐ ਵਧੀਆ ਪ੍ਰੋਟੀਨ ਹੁੰਦਾ ਫੈਟ ਵੀ ਹੁੰਦੀ ਆ ਤੇ ਪ੍ਰੋਟੀਨ ਹੁੰਦਾ ਐ ਇੱਕ ਅੰਡੇ ਚ ਹੁੰਦਾ ਤੇਰਾਂ ਪ੍ਰਸੈਂਟ ਪ੍ਰੋਟੀਨ ਹੁੰਦਾ ਵਾ ਪਰ ਬੰਦਾ ਚਾਰ ਖਾ ਲੇ ਬੰਦ ਅਦਾ ਵਾਧੂ ਪ੍ਰੋਟੀਨ ਆ ਜਾਂਦਾ ਵਾ ਖਾ ਕੇ ਤੇ ਤੇ ਜਿੰਮ ਡੌਲੇ ਡੂਲੇ ਮਤਲਬ ਮਸਲ ਗੇਣ ਹੋ ਜਾਂਦੇ ਏ
ਇੱਕ ਅੱਡੇ ਚੋ ਹੁੰਦਾ ਐ ਛੇ ਗ੍ਰਾਮ ਪ੍ਰੋਟੀਨ ਇੱਕ ਅੱਡੇ ਚ ਛੇ ਗ੍ਰਾਮ ਪ੍ਰੋਟੀਨ ਹੁੰਦਾ ਐ
ਉਹ ਭਾਜੀ ਹੁੰਦਾ ਪਰ ਕੀਚ ਹੁੰਦਾ ਵਾ ਜਿਹੜਾ ਵਾਟ ਖਾਈ ਏ ਉਹ ਚ ਹੁੰਦਾ ਛੇ ਗ੍ਰਾਮ ਜੇ ਦੋਨੋ ਚੀਜ਼ਾਂ ਖਾਈਏ ਨਾ ਫੇਰ ਦੋਨਾਂ ਨੂੰ ਮਿਲਾ ਕੇ ਬਾਰਾਂ ਤੇਰਾਂ ਹੁੰਦਾ ਪਰਸੈਂਟ ਕਰਟੀਨ
ਇੱਕ ਅੱਡੇ ਚ ਛੇਏ ਛੇ ਗ੍ਰਾਮ ਪ੍ਰੋਟੀਨ ਹੁੰਦੈ ਅੱਛਾ ਜੀ ਹਾਂਜੀ ਸਹੀ ਗੱਲ ਐ ਹੁੰਦਾ ਹੋਏਗਾ ਮੇਰੇ ਹਿਸਾਬ ਨਾਲ
ਅੱਛਾ-ਅੱਛਾ ਚਲੋ ਮੈਨੂੰ ਮਸਟੇਕ ਲੱਗ ਗੀ ਹੋਊਗੀ ਮੈਂ ਫੇਰ ਮੈਂ ਚਾਰ ਖਾਂਦਾ ਵਾ
ਛੇ ਗ੍ਰਾਮ ਪ੍ਰੋਟੀਨ ਹੁੰਦੈ ਐ ਮੇਰੇ ਹਿਸਾਬ ਨਾਲ, ਹਾਂਜੀ ਚਾਰ ਆ ਤੇ ਚਾਰ ਪੰਜ ਹੀ ਖਾ ਸਕਦਾ ਬੰਦਾ ਜ਼ਿਆਦਾ ਨੀ ਖਾਂਦਾ ਗਰਮੀ ਹੋ ਜਾਂਦੀ ਐ
ਹੂੰ ਗਰਮੀ ਹੋ ਜਾਂਦੀ ਐ ਮੂ ਤੇ ਫੇਸ ਤੇ ਉਹ ਪਿੰ ਪਲਜ ਹੋ ਜਾਂਦੇ ਆ ਲਾਲ ਹੋ ਜਾਂਦੇ ਏ
ਹਾਂ ਫਿਰ ਫ ਉਹ ਫਿਰ ਜ਼ਿਆਦਾ ਖਵਾਨਾ ਹਾਂਜੀ ਹਾਂਜੀ ਗਰਮੀ ਪੈ ਜਾਂਦੀ ਨਾਲ ਹਾਂਜੀ ਤੇ ਤੇਨ ਤੁਸੀਂ ਨਾਲ ਲਵੋ ਜਿੰਮ ਕਰੋਗੇ ਤੁਸੀਂ ਨਾਲ ਠੰਡੀ ਚੀਜ਼ਾਂ ਵੀ ਖਾਣ ਪੀਣੀਆਂ ਜਿਵੇਂ ਚੀਆ ਸੀਡ ਵਗੈਰਾ ਹੋ ਗਏ ਹੋਰ ਬਹੁਤ
ਹਾਂਜੀ ਹਾਂਜੀ ਸੀਆ ਸੀਡ ਹੋਗੇ ਗੂੰਦ ਹੋਗੀ ਈ ਹੋ ਗਈ ਏਕ ਭਾਈ ਨਵਾਂ ਆਇ ਵਾ ਪੁਰਾਣੇ ਬਜ਼ੁਰਗਾਂ ਦਾ ਪਿੱਛੇ ਜੀ ਆਇਆ ਸੱਤੂ ਆਇਆ ਵਾ ਪੁਰਾਣਾ ਤਾਡੇ ਸ਼ਾਇਦ ਇਥੇ ਨਹੀਂ ਹੋਉ ਬੈਅ ਪਰਾ ਹਾਡੇ ਤੇ ਹੈਗਾ ਸੱਤੂ ਉਹੀ ਪੀਣੇ ਆ
ਸੱਤੂ ਸੱਤੂ ਗਰਮ ਹੁੰਦਾ ਭਾਅ ਜੀ ਸੱਤੂ ਐ ਤੁਸੀਂ ਦੂਜਾ ਸੱਤੂ ਤੂ ਘਰ ਮੇ ਹੈ ਠੀਕ ਹੈ ਠੀਕ ਹੈ ਠੀਕ ਐ
ਨਹੀਂ ਭਾਈ ਤਾਨੂੰ ਸਮਝ ਲੈਣੀ ਓ ਹੁੰਦਾ ਪਾਊਡਰ ਹੁੰਦਾ ਪਾਊਡਰ ਇੱਕ ਹੁੰਦੇ ਆ ਸੱਤੂ ਦੇ ਛੋਲੇ ਹੁੰਦੇ।
ਹਾਂ।
ਇੱਕ ਹੁੰਦੇ ਦੂਜੇ ਸ ਹੁੰਦਾ ਵਾ ਉਹ ਹੈਗਾ ਬਜ਼ੁਰਗ ਬਜ਼ੁਰਗਾਂ ਬਜ਼ੁਰਗਾਂ ਦੇ ਟੈਮ ਦਾ ਉਹ ਹੁੰਦਾ ਵਾ ਮੱਕੀ ਦਾ ਮੱਕੀ ਦਾ ਮੱਕੀ ਦਾ ਹੁੰਦਾ। ਜਿਹੜਾ ਆਟਾ ਨਾ ਮੱਕੀ ਦੇ ਦਾਣੇ ਤੋਂ ਬਣਦਾ ਵਾ ਉਹ ਹੁੰਦਾ ਠੰਡਾ ਹੁੰਦਾ ਵਾ। ਉਹਨੂੰ ਬੰਦਾ ਕਰੇ ਕਿ ਦੋ ਹਾ ਇੱਕ ਗਲਾਸ ਚ ਬੰਦਾ ਪਾਣੀ ਪਾ ਕੇ ਠੰਡਾ ਤੇ ਦੋ ਚਮਚ ਸੱਤੂ ਦੇ ਪਾ ਕੇ ਤੇ ਦੋ ਚੰਮਚ ਪਾਨੇ ਗੁੜ ਦੇ ਸ਼ੱਕਰ ਪਾਨੀ ਸ਼ੱਕਰ
ਹਾਂਜੀ ਹਾਂਜੀ ਤੁਸੀਂ ਬਣਾਓ ਵਧੀਆ ਅੱਜ-ਕੱਲ੍ਹ ਤੇ ਤੁਸੀ ਜਿੰਮ ਵੀ
ਭਾਜੀ ਜਿੰਨੇ ਮੂੰਹ ਤੇ ਮਤਲਬ ਗਰਮੀ ਦੇ ਗਰਮੀ ਹੋਈ ਹੋਊਗੀ ਨਾ ਸਾਰੀ ਗਰਮੀ ਉਦੇ ਨਾਲ ਨਿਕਲ ਜਾਂਦੀ ਐ।
ਹਾਂਜੀ ਹੁਣ ਤੁਸੀਂ ਅੱਜ-ਕੱਲ੍ਹ ਉਹ ਵੇਖ ਲਓ ਕਿਨਾ ਹੋਰ ਹੋਰ ਬਹੁਤ ਚੀਜ਼ਾਂ ਹੈਗੀਆਂ ਆਪਣਾ ਦ ਸਹੀ ਕਰਨ ਵਾਸਤੇ ਮੋ ਮੌ ਵਗੈਰਾ ਹੁਣ ਤੁਸੀਂ ਆਪਣੀ ਗਰਮ ਚੀਜ਼ਾਂ ਘੱਟ ਖਾਓ ਬਿਲਕੁਲ ਘੱਟ
ਜਿੱਦਾਂ ਖੀਰਾ ਖਾਓ ਭਾਜੀ, ਖੀਰੇ ਨਾਲ ਮੂੰਹ ਤੇ ਜਿੱਦਾਂ ਜ ਖੀਰਾ ਖਾਓ ਓ ਤੇ ਮੂੰਹ ਤੇ ਗਲੋ ਆਦਾ ਫਿਨੀਸ਼ਿੰਗ ਆਦੀ ਐ ਮੂੰਹ ਤੇ।
ਫਿਨੀਸ਼ਿੰਗ ਆ ਬਹੁਤ ਚੀਜ਼ਾਂ ਹੈਗੀਆ ਭਾਜੀ ਠੰਡੀਆਂ ਆਪਣੀ ਬੋਡੀ ਵੱਲ ਧਿਆਨ ਦੇ ਨਾਲ ਪੂਰੀ ਚੰਗੀ ਤਰ੍ਹਾਂ ਮੇਨਟੇਨ ਕਰਨੀ ਸਾਰੀ ਚੀਜ਼ਾਂ ਗਰਮ ਚੀਜ਼ਾਂ ਜਿੱਦਾਂ ਜੀ ਬਦਾਮ ਵਗੈਰਾ ਵੀ ਬਹੁਤ ਜ਼ਿਆਦਾ ਗਰਮ ਹੁੰਦੇ ਨੇ ਹੈਨਾ ਜੀ ਬਦਾਮ ਵਗੈਰਾ ਬਹੁਤ ਹੁਣ ਤੁਸੀਂ ਵੇਖਿਆ ਹੋਣਾ ਨਾ ਜੋ ਵੀ ਬੜੇ ਧਿਆਨ ਨਾਲ ਖਾਣੇ ਪੈਂਦੇ ਨੇ ਅੱਜ-ਕੱਲ੍ਹ ਬਹੁਤ ਜ਼ਿਆਦਾ ਸਕਿੰਨ ਦੀ ਇੱਕ ਭਾਜੀ ਇੱਕ ਚੀਜ਼ ਦੀ ਕੇਅਰ ਹੁੰਦੀ ਐ ਸਕਿੰਨ ਦੀ ਤੇ ਨਾਲ ਆਪਾਂ ਵੱਡੇ ਹੋਵਾਂਗੇ ਆਪਣਾ ਮੂੰਹ ਸਹੀ ਹੋ ਜਾਂਦਾ ਸਾਰਾ ਭਾਜੀ ਵਗੈਰਾ ਇੱਕ ਐਸਾ ਟਾਈਮ ਪੀਰੀਅਡ ਹੁੰਦਾ ਭਾਜੀ ਐਹ ਟਾਈਮ ਪੀਰੀਅਡ ਹੁੰਦਾ ਏ ਜੋ ਬੋਡੀ ਬਣਾਨ ਨਾਲ ਸਹੀ ਗੱਲ ਇਹ ਬਾਹ ਪੰਦਰਾਂ ਪੰ ਹਾਂ ਪੰਦਰਾਂ ਪੰਦਰਾਂ ਤੋਂ ਨਹੀਂ ਪੰਦਰਾਂ ਸਾਲ ਤੋਂ ਪੰਦਰਾਂ ਸੋਲਾਂ ਪੰਦਰਾਂ ਸੋਲਾਂ ਸ ਪੰਦਰਾਂ ਸੌ ਪੰਦਰਾਂ ਸ ਉਹ ਪੰਦਰਾਂ ਤੋਂ ਲੈ ਕੇ ਵੀਹ ਵੀਹ ਸ ਵੀਹ ਵੀਹ ਦੀ ਉਮਰ 'ਚ ਜਿੰਨੇ ਬਣਾ ਲਈ ਬਾਡੀ ਬਣਾ ਲਈ ਵਧੀਆ ਬਾਡੀ ਜਿੰਨੇ ਟਾਈਮ ਇਥੇ ਲਾ ਲਿਆ ਜਿੰਨੇ ਗਲਤ ਜਗਾ ਲਾ ਲਿਆ ਉਹ
ਹਾਂਜੀ ਬਾਅਦ ਚੋਂ ਬਾਅਦ ਚੋਂ ਨ ਬੰਦੀ ਬੋਤ ਪਾਜੀ ਕੰਮ ਕਾਰ ਮਿਲ ਜਾਂਦਾ ਕਾਰੋਬਾਰ ਹੋ ਜਾਂਦੇ ਬਾਦ ਚ ਬੋਝ ਪੈ ਜਾਂਦਾ ਸਿਰ ਤੇ
ਹਾਂਜੀ ਆਪਣਾ ਜਿੰਮ ਜੁਮ ਜਾਉ ਆਪਣਾ ਫਿਰ ਪੜਾਈ ਦਾ ਬੋਝ ਬਹੁਤ ਜ਼ਦਾ ਪੜਾਈ ਦਾ ਬੋਝ ਬਹੁਤ ਜ਼ਿਆਦਾ ਹੋ ਜਾਂਦਾ ਤਦ ਕਰਕੇ ਚਲੋ ਪਾਜੀ ਮੈਨੂੰ ਚੰਗਾ ਲਗਿਆ ਤੁਹਾਡੇ ਨਾਲ ਗੱਲ ਕਰਕੇ ਠੀਕ ਹੈ ਪਾਜੀ
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ